ਹੋਰ ਕੀ ਕਰ ਰਹੀ?
ਮੈ ਬੈਠੀ ਸੀ।
ਹਮ, ਅੱਛਾ। ਔਰ ਕੀ ਕਹਿ ਰਹੀ?
ਕੀ ਕਰ ਰੇ ੳ?
ਕੁਛ ਨੀ ਬੈਠੀ ਮੈਂ ਵੀ ਖਾਲੀ, ੳਹੀ ਉਹਨੂੰ ਕਹਿਣ ਡਈ, ਹੋਮਵਰਕ ਵਗੈਰਾ ਕਰਲੋ। ਟਿਉਸ਼ਨ ਦਾ, ਲਗਾ ਕੇ ਬੈਠੀ ਹੋਈ ਆ।
ਹਮ।
ਬਹਿ-ਬਹਿ ਛੇਤੀ ਕਰਦਾਂ ਨੀ ਮੰਣਦੇ ਨਾ ਬੱਚੇ, ਬਿਠਾਓ ਬੋਲ-ਬੋਲ ਕੇ, ਤੇ ਫੇਿਰ ਬਹਿਣਾ ਇੱਕ ਸਾਡੇ, ਪਲਾਂਟ ਪਤਾ ਨੀ ਕਿਉ ਉਹ ਸੁੱਕੀ ਜਾਂਦੇ ਸਾਰੇ, ਗਰਮੀ ਜ਼ਿਆਦਾ ਪੈਣ ਦਈ ਆ ਕੀ, ਕੀ ਇੱਕ ਪਤਾ ਨੀ ਹੋ ਗਿਆ ਇਹਨੂੰ। ਹਮ। ਪਤਾ ਨੀ, ਕੀ ਹੋਇਆ ਵਾ।
ਗਰਮੀ ਨਾਲ ਗੁਡਾਈ ਵਗੈਰਾ ਕਰੋ ਤੇ, ਫੇਰ ਹੋ ਜਾਣਾ ਵਾ ਠੀਕ।
ਹਾਂ।
ਗੜ੍ਹਾਈ ਵਗੈਰਾ ਕਰੋ, ਜੇ ਉਹ ਗਿਆ ਹੋਣਾ ਗਰਮੀ ਨਾਲ ਵੀ
ਹਾਂ-ਹਾਂ ਗੁਡਾਈ, ਕਰਨੀ ਪੈਣੀ ਆ।
ਬਹੁਤ ਹੈ ਨਾ, ਜਿੱਥੇ ਬੰਦੇ ਦਾ ਹਾਲ ਬੁਰਾ ਆ, ਤੇ ਉਦੋਂ ਵਿਚਾਰਾਂ ਪਲਾਂਟ ਆ।
ਹਾਂਜੀ ਉਹ ਤੇ ਆ, ਹਾਂ, ਬੇਟਾ
ਮਵਰੀ ਲੱਗਿਆ ਹੋਣਾ ਵੀ ਸਾਹਮਣੇ, ਤੇ ਉਹਦਾ ਵੀ ਸੇਕ ਪੈਂਦਾ, ਤੇ ਉਹਦੇ ਨਾਲ ਵੀ ਸੁੱਕ ਜਾਂਦਾ ਹੈ।
ਹਾਂਜੀ ਆਹ ਮੇਰੇ ਦੀ ਇਹ ਨਾ, ਗੁੜੀਆਂ ਨਾਲ ਗੱਲ ਕਰੋ ਦੋ ਮਿੰਟ ਮੈਂ, ਆਉਂਣੀ ਆ ਹੈਲੋ, ਸਤਿ ਸ੍ਰੀ ਅਕਾਲ
ਹੂ
ਹੋਰ ਕੀ ਕਰ ਰਹੇ ਸੀ
ਬਸ ਬੈਠੀ ਹੋਈ ਹਾਂ ਤੁਸੀਂ ਕੀ ਕਰ ਰਹੇ ਹੋ, ਸਕੂਲ ਨੀ ਗਏ
ਕੁਛ ਨੀ ਮੈਂ, ਵੀ ਬੈਠੀ ਲੱਮੈਂ ਪਾਈ ਸੀ। ਫੋਨ ਚਲਾ ਰਹੀ
ਅੱਜ ਕੀ ਆ ਹੈਲੋ,
ਹੈਲੋ
ਸਕੂਲ ਗਏ ਤੁਸੀਂ
ਨਹੀਂ ਅੱਜ ਛੁੱਟੀ ਸੀ। ਤੁਸੀਂ ਕਿੱਦਾ
ਹਮ
ਉਹ ਕੀ, ਤੁਹਾਡੀ ਕੁੜੀ ਕਿੱਧਰ ਆ।
ਮੇਰੀ ਕੁੜੀ ਸਕੂਲ ਗਈ ਆ।
ਅੱਛਾ
ਅੱਜ ਦੋ, ਕੁਕਿੰਗ ਸੀ ਨਾ ਕੁਕਿੰਗ ਕੀਤਾ ਹੇ ਵ,
ਪੀ ਟੀ ਐਮ ਸੀ ਨਾ, ਇਸ ਲਈਏ
ਅੱਛਾ-ਅੱਛਾ ਹੋ, ਥੋੜੀ ਬਹੁਤੀ ਸਟੱਡੀ ਹੋਣੀ ਆ ਕੁਕਿੰਗ ਕਲਾਸ ਅੱਜ ਵੀ ਪੇਪਰ
ਸਾਡੀ ਵੀ ਪੀਟੀ ਐਮ ਸੀ ਨਾ ਇਸੇ ਲਈ ਮੈ ਨਹੀਂ ਗਈ
ਅੱਛਾ
ਅੱਛਾ
ਮੰਮੀ ਕਿੱਥੇ ਗਈ ਤੁਹਾਡੀ
ਨਹੀਂ ਪਤਾ ਦੋ, ਮਿੰਟ ਆ ਰਹੀ ਕਹਿ ਕੇ ਗਈ ਹ ਹੋਰ ਸੁਣਾਓ
ਆਹੋ ਤੇ ਕਦੀ ਕਰਦੇ ਤੇ ਕਦੇ ਆਓ ਫੇਰ ਕਦੇ
ਹੂ ਮੰਮੀ ਕਹਿ ਰਹੀ ਸੀ ਕੱਲ ਸੰਡੇ ਮਾਰਕਿਟ ਜਾਣਾ ਹੈ
ਮੰਮੀ
ਕਹਿ ਰਹੀ ਸੀ! ਵੱਡੀਆਂ ਨੂੰ ਨੀ, ਲੈ, ਕੇ ਜਾਵਾਂਗੇ ਛੋਟਿਆਂ ਨੂੰ ਨੀ, ਲੈ, ਕੇ ਜਾਵਾਂਗੇ ਬਸ
ਨਹੀਂ ਲੈ ਚਲਾਂਗੇ ਤੁਹਾਨੂੰ ਵੀ, ਸਾਡੀ ਛੁਟੀ ਆ ਤੁਹਾਡੀੇ ਵੀ,
ਹੂ ਇਹ ਤੇ
ਗੇ ਤੁਹਾਨੂੰ ਵੀ ਲੈ ਕੇ ਚਗੇ
ਹੂ ਕੌਣ ਸੀ ਗੇਮ ਪਸੰਦ ਆ ਤੁਹਾਨੂੰ
ਕਿਰਕਟ ਕੁਝ ਵੀ ਖੇਡ ਲੈਂਦੀ ਉਹ-ਉਹ ਲੈ ਦੀ ਮੈਨੂੰ ਪੰਜਾਬੀ ਸੌਗ ਸੁਣਣਾ ਪਸੰਦ ਆ ਨੱਚਣਾ ਪਸੰਦ ਆ ਗੇਮ ਵਗੈਰਾ ਉਹਨਾਂ ਨੇ, ਖੇਡਦੀਆਂ
ਉ ਅੱਛਾ।
ਹੂ
ਮੈਂ ਤੇ ਬਸ ਇਥੇ ਹੀ ਫੋਨ ਵੇਖ ਰਹੀ ਸੀ।
ਤੁਸੀ ਕੀ ਕਰ ਰਹੇ ਸੀ?
ਇਹ ਬੈਠੀ ਹੈ
ਅੱਛਾ।
ਹੂੰ -ਹੂੰ।
ਹੂੰ। ਹੂੰ, ਇਦਰੇ ਹੀ ਬਸ
ਹੋਰ ਦੱਸੋ, ਕਿਹੜੇ-ਕਿਹੜੇ ਗੇਮ ਖੇਲੇਆ?
ਮੰਮੀ ਕਹਾਂ ਚਲੀ ਗਈ ਪਤਾ ਨੀ?
ਹੈਲੋ।
ਇੱਕ- ਇੱਕ ਮਿੰਟ ਹੈਲੋ, ਹਾਂ ਕੀ ਹੋਇਆ?
ਮੈਂ ਕਿਹਾ ਤੈਨੂੰ ਕਿਹੜਾ-ਕਿਹੜਾ ਗੇਮ ਆਉਂਦਾ ਐ?
ਮੈਨੂੰ- ਮੈਨੂੰ ਤਾਂ ਸਾਰੇ ਹੀ ਆਂਦੇ ਆ। ਹੈਲੋ।
ਉ ਕਿਥੇ ਬੇਟਾ?
ਹਾਂ। ਹੈਲੋ।
ਹਾਂਜੀ, ਬੋਲੋ।
ਕਿ ਕੁੱਝ ਕਹਿ ਰਹੇ ਸੀ ਕਿ?
ਭਈ ਤੁਹਾਨੂੰ ਕਿਹੜਾ-ਕਿਹੜਾ ਗੇਮ ਚ ਇੰਟਰਸਟ ਐ ਕਿਹੜਾ-ਕਿਹੜਾ ਗੇਮ ਖੇਡਦੇ ਉ
ਮੈਨੂੰ- ਮੈਨੂੰ ਤੇ ਨੌਕ-ਨੋਕ ਚ ਆ।
ਮੌਨ ਹੋ ਜਾਂਦੀ ਹੈ ਤੁਹਾਡੀ ਅਵਾਜ ਸੁਣਕੇ ਤੋਂ ਹੁਣੇ-ਹੁਣੇ ਲੈਣਾ ਹਾਂਜੀ।
ਸੇਮ ਤੇ ਨੌਕ ਨੌਕ। ਆਹੀ ਪਸੰਦ ਆ ਮੈਨੂੰ।
ਖੇਡ ਲੈਣੇ ਹੋ, ਚੇਸ ਤੁਹਾਨੂੰ ਆਦਾ। ਚੈਸ ਖੇਡ ਲੈਂਦੇ ਹੋ?
ਹਾਂ!
ਮੈਨੂੰ ਵੀ ਸਿਖਾ ਦਿਓ ਤੇ, ਮੇਰੇ ਕੋਲ ਹੈ ਬੱਢਟ ਮੈਨੂੰ ਆਉਂਦਾ ਨੀ ਹੈ।
ਠੀਕ ਹੈ ਨਾ ਕੋਈ ਨੀ, ਮੈਂ ਸੀਂਖਾ ਦੇਵਾਂਗੀ ਤੁਹਾਨੂੰ।
ਕੋਈ ਬਿਜਨਸ ਗੇਮ ਵੀ ਆਉਂਦਾ ਹੈ ਕੇ?
ਹਾਂ! ਅਦਰ।
ਆਹੋ, ਉ ਤੂਹਾਨੂੰ ਆ਼ਦਾ ਏ।
ਹਾਂ! ਅਦਾ ਏ ਨਾ ਮੈਨੂੰ।
ਮੇਰੇ ਕੋਲ ਵੀ ਹੈ ਆਉਂਗੀ ਤਾਂ ਫਿਰ ਨਾ। ਖੂਗੀ ਖੇਡ ਕੇ ਕਿੱਦਾਂ ਹੁੰਦਾ ਹਨਾ।
ਹੂੰ!
ਹੂੰ!
ਹੂੰ!
ਤੁਹਾਡਾ ਫੇਵਰੇਟ ਗਾਣਾ ਕੌਣਸਾ ਆ?
ਅਹ ਮੇਰੇ ਪੰਜਾਬੀ ਸੌਗ ਸਭ ਫੈਡਰੇਟ ਹੈ ਪੰਜਾਬੀ ਮੇਰੇ।
ਸਾਰੇ।
ਇੱਕ ਇੱਕ ਤਲ ਨਹੀਂ ਸਾਰੇ ਇਕ ਸੈਕੰਡ ਫੇਵਰਟ ਹੈਗਾ। ਹਲੇ ਦਾ- ਫੇਰ ਦੀਦੀ ਦਾ, ਹਾਂਜੀ।
ਦਿਲਜੀਤ। ਪੈਂਡੀਲਰ ਪਸੰਦ ਆ।
ਹਾਂ ਬਹੁਤ ਵਧਿਆ ਸੋਂਗ ਆ।
ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਕੀ ਕਹਿੰਦੇ ਤੁਹਾਡੇ ਡੀਲਰ ਤੇ ਇੱਕ ਰਾਂਝਾ।
ਹਾ ਰਾਂਝਾ।
ਵਧੀਆ ਸੌਗਆ।
ਮੇਰੇ ਮੁੂੰਹਝੇ ਪਤਾ ਨੀ ਕੀ ਹੋ ਗਿਆ। ਪੂੁਰੇ ਛਾਲੇ-ਛਾਲੇ ਪੜੇ ਪਏ ਆ।
ਨੀ ਕੀਤਾ।
ਕੀਤਾ ਹੀ। ਇੱਕ ਹੀ ਦਿਨੱ ਕੀਤਾ।
ਨਹੀਂ ਦੋ-ਤਿੰਨ ਦਿਨ ਕਰਨਾ ਹੀ ਨਾ।
ਕਰਾਂਗੀ-ਕਰਾਂਗੀ।
ਹੋਰ।
ਤਾਂ ਮੈਂਹਦੀ ਕਿੱਥੋਂ ਲਿਆਈ?
ਹੁ। ਉਹ ਉਹ ਮੈਂ ਲਗਾ ਰਹੀ ਸੀ ਨਾ ਤੇ ਮੇਰੇ ਤੋ ਲੈ ਆਈਓ।
ਅੱਛਾ, ਮੈਂ ਕੋਈ ਵਾਈਟ-ਵਾਈਟ ਜੀਨਸ ਪਾਈ ਹੋਈ ਆ ਪੂਰੀ ਮਹਿੰਦੀ ਲਾ ਕੇ ਪੂਰਾ ਬਰਬਾਦ ਕਰਤਾ।
ਹੁਣ ਨਹੀਂ ਲੈ ਕੇ ਦੇਣਾ ਤੈਨੂੰ ਕੁਛ। ਕਿਉਂ ਕੀਤਾ, ਅੱਛਾ ਹੁਣ ਲੋ। ਬਦਮਾਸ਼ੀ ਕਰਦੇ ਬੱਚਿਆਂ ਨੁੰ ਹਾਂਜੀ, ਕਰਾਓ ਮੰਮਾ ਨਾਲ ਗੱਲ। ਹੈਲੋ!
ਹਾਂਜੀ।
ਹਾਂਜੀ।
ਹੋਰ।
ਕੀ ਤੁਹਾਡੀ ਕੁੜੀ ਬੜਾ
ਹੁ, ਉਹ ਤੇ ਆ ਗੱਲਾਂ ਨੂੰ ਤੇ ਤੇਜ ਆ।
ਮੇਰੀ ਕੁੜੀ, ਮੈਦੀ ਲੈ ਕੇ ਬੈਠੀ। ਪੂਰੀ ਵਾਈਟ-ਵਾਈਟ ਜਿਨਸ ਪਾਇਆ ਸੀ, ਪੂਰਾ ਮੈਦੀ ਲਾ ਲੂ ਕੇ ਕਹਿੰਦੀ, ਮੈਂ ਖਰਾਬ ਕਰਤਾ।
ਅੱਛਾ।
ਮੈਨੂੰ ਪਾਪਾ ਨੇ ਡਾਂਟਿਆ ਮੈਂ ਜਿਨਸ ਖਰਾਬ ਕਰਤਾ, ਮੈਂ ਕਿਹਾ ਤੇਰੇ ਈ ਤੇਰੇ ਜਿਨਸ ਖਰਾਬ ਹੋਇਆ। ਮੇਰਾ ਥੋੜ੍ਹੀ ਹੋਇਆ ਪਾਪਾ ਨੇ ਡਾਂਟਿਆ ਕਹਿਤਾ ਜਿਨਸ ਖਰਾਬ ਕਰਤਾ ਪੂਰਾ ਮੈਦੀ ਲਾਹ ਤੇ ਦੀ ਬੈਠੀ ਹੋਈ ਆ। ਕੋਈ ਕੈ ਦਿੰਦਾ ਤੇ, ਬੜ ਬੂਥਾ ਬਣਾ ਕੇ ਬੈ ਜਾਂਦੀ ਐ ਤੇ, ਕੁੱਛ ਨਾ ਕੁੱਝ ਪੰਗੇ ਲੈਂਦੀ ਰਹਿੰਦੀ ਫਿਰ। ਬੰਦ ਕਰ ਏਸੀ ਬੰਦ ਕਰ ਬੇਟਾ।
ਹਾਂ, ਐ ਤੇ ਹੈ। ਹੋਰ? ਓਹੀ, ਮੰਮੀ ਦਾ ਫੋਨ ਆਇਆ ਸੀ ਤੇ ਫਿਰ ਮੈਂ ਕਿਹਾ, ਮੰਮੀ ਨਾਲ ਗੱਲ ਕਰ ਲੈਨੀ ਆ। ਤੇ ਚੇਤਨ ਨੂੰ, ਨੀ ਕੀਤਾ।
ਹੋਰ ਦੱਸੋ ਸਾਨੂੰ ਤੁਸੀਂ?
ਕਿੱਥੇ ਜਾ ਰੀ ਆ।
ਕੀ ਕੈ ਰੇ ਓ।
ਕੁਛ ਨੀ ਮੈਂ ਕਿਆ ਬਸ ਏਦਾਂ ਈ ਬੱਚਿਆਂ ਦੇ ਪਿੱਛੇ ਲੱਗੇ ਹੋਏ ਆ।
ਹਾਂ ਬੱਚੇ ਲੋਂਗ ਬੈਂਦੇ ਕਿੱਥੇ ਆ।
ਹਾਂ, ਉੱਥੇ ਓ ਦਿਮਾਗ
ਹਾਂ, ਓ ਕਾਲ ਫੋਨ ਬੈਕ ਕਰਕੇ ਦਿਖਾਇਆ ਨਾ। ਹਾਂ ਕੀ ਕੈ ਰੀ।
ਮੈਂ ਕਿਆ ਸਕੂਲ ਰਹਿੰਦਾ ਥੋੜਾ ਓਦੋ ਥੋੜਾ ਸਾਂਤੀ ਰਹਿੰਦੀ ਆ।
ਬਸ ਇਤਰਾਂ ਈ ਆ ਦੀਂ ਭਰ ਫਿਰ ਬੱਚਿਆਂ ਦੇ ਮਗਰ ਲੱਗੇ ਰੋ।
ਹਾਂਜੀ‌‌ ਬੈਠੇ ਹੋ ਕੇ ਛੱਡਣ ਬੈਗ ਤੇ ਫਿਰ ਤੇ ਬਾਤਨਾ ਗੰਦ ਪਾਉਂਦੇ।
ਹਾਂਜੀ ਓਹੀ ਨਾ ਓ ਤੇ ਆ। ਬਸ ਏਥੋਂ ਈ ਚੱਲਦੇ ਰਹਿੰਦਾ ਵਾ ਘਰੇ ਰੈ ਜਾਂਦੇ ਤੇ ਫਿਰ ਛੁੱ ਟੀ ਆਲੇ ਦਿਨ ਬਸ ਦਿਨ ਭਰ ਏਨਾਂ ਦੇ ਮਗਰ ਲੱਗੇ ਰੋ। ਅੱਛਾ, ਤੁਹਾਨੂੰ ਮੈਂ ਥੋੜੀ ਦੇਰ ਚ ਲਗਾਉਣੀ ਆ ਨਾ ਮੂੰ ਥੋੜਾ ਸਾ ਕਾਲ ਆ ਰਿਆ ਕਿਸੇ ਦਾ ਸਤਿ ਸ੍ਰੀ ਕਾਲ ਜੀ।